ਚਲਦੀ ਥੀ, ਔਰ ਕਿਸ ਤਰਾਂ ਹੋਂਦੀ ਥੀ?
ਬਸ ਠੀਕ ਆ ਜੀ, ਤੁਸੀ ਸੁਣਾਓ?
ਬਸ ਵਧੀਆ, ਹੋਰ ਤੁਸੀ ਦੱਸੋ ਰੋਟੀ ਪਾਣੀ ਹੋ ਗਈ?
ਬਸ ਗੁੜੀਆ ਫੁੱਲਕੇ ਪਕਾਂਦੀ ਪੀ ਏ, ਮੈਂ ਕੈ ਚਲੋ ਹੁਣ ਥੋੜੀ ਦੇਰ ਚਾਦਰੋਂ ਕੋ ਛੰਡਣਾ, ਥੋੜਾ ਕੰਮ ਕਰਨਾ।
ਹਾਂਜੀ ਹਾਂਜੀ, ਓ ਤੇ ਹੈ ਈ। ਅੱਜ-ਕੱਲ ਤੇ ਕੰਮ ਕਾਰ ਤੋਂ ਬਿਨਾਂ ਕੁਛ ਚੱਲਦਾ ਈ ਨੀ ਐ।
ਨੀ ਹੋਂਦਾ। ਅੱਜ ਬਾਈ ਲੇਟ ਹੋਗੀ ਮੇਰੀ ਕੰਮ ਵਾਲੀ ਤਾਂ ਮੈਂ ਕੇਆ ਚਲ ਥੋੜੀ ਝਾੜ ਫੂਕ ਕਰ ਲਵਾਂ। ਥੋੜਾ ਉਤਲੇ-ਉਤਲਾ ਵੀ ਝਾੜ ਝੂੜ ਵੀ ਕਰਨੀ ਪੈਂਦੀ ਏ ਨਾ ਰੋਜ ਦੇ ਰੋਜ। ਹਾਂ, ਨਈ ਤੇ ਫੇਰ ਬੌਤ ਡਸਟ ਕੱਠੀ ਹੋਈ ਦੀ ਏ ਘਰ ਇੱਚ।
ਹਾਂਜੀ, ਓ ਤੇ ਹੈ ਹੀ ਹੈ। ਬੋਤ ਡਸਟ ਹੋ ਜਾਂਦਾ ਯਾ, ਹੈ ਕੇ ਨੀ।
ਘਰ ਏਚ
ਓਈ ਓਈਯੋ। ਹੋਰ ਦੱਸੋ ਰੋਟੀ ਪਾਣੀ ਕੀ ਬੋਲਦੇ ਓ। ਤੁਸੀ ਮੈਨੂੰ ਦੱਸ ਨੀ ਨੀ ਓ ਵਾਲੀ ਰੈਸਿਪੀ। ਤੁਸੀ ਮੋਮੋਸ ਦੀ ਰੈਸਿਪੀ ਦੱਸਨੀ ਸੀ ਮੈਨੂੰ।
ਅੱਛਾ ਮੋਮੋਜ਼ ਦੀ, ਮੋਮੋਜ਼ ਦੀ ਰੈਸਪ ਸਪੀ, ਮੋਮੋਸ ਤਾਂ ਅਸੀ ਤਾਂ ਕੱਟ ਕੇ, ਸਾਰੀਆਂ ਸਬਜ਼ੀਆਂ ਸੋੜ ਕੇ
ਹਾਂਜੀ।
ਹਾਂ। ਤੇ ਇਸਨੂੰ ਆਟਾ ਗੁਨ ਕੇ, ਛੋਟੀ-ਛੋਟੀ ਪੂਰੀਆਂ ਬਣਾ ਕੇ ਦੇ ਬਾਦ ਬਣਾਂਨੇ ਆਂ। ਏਕ ਓ ਨਵਾਂ ਤਰੀਕਾ ਨਿਕਲਵਾ ਅੱਜ ਕੱਲ, ਓ ਡਿਪ ਕਰਨ ਦਾ, ਹਾਂ। ਹਾਂ, ਵਾਇਰਲ ਵਾਲਾ। ਸੋਚਣੇ ਪਏ ਆਂ ਐ ਅੱਜ ਕੱਲ ਟਰਾਈ ਕਰੀਏ।
ਅੱਛਾ।
ਮੈਂ ਹੁਣ ਹਜੂਰ ਸੈਬ, ਹਾਂ ਹਜੂਰ ਸੈਬ ਜਾਨੀ ਪਈ ਆ ਨਾ ਮੈਂ।
ਅੱਛਾ ਅੱਛਾ ਅੱਛਾ। ਨਈ ਨਈ ਬੋਤ ਵਧੀਆ ਐ। ਚਲੋ, ਬਾਬਾ ਜੀ ਨੇ ਬੁਲਾਏਆ ਤੇ ਹੈ ਕਿ ਨੀ। ਬੋ ਚੰਗੀ ਜਗਾ ਐ। ਮਨ ਨੂੰ ਇੰਨੀ ਸ਼ਾਂਤੀ ਮਿਲਦੀ ਐ। ਹੈ ਕਿ ਓਈ ਓਈ ਓਈ, ਨਾਲੇ ਹੁਨ ਤੇ ਮੌਸਮ ਉਥੇ ਵੀ ਅੱਛਾ ਈ ਏ। ਠੰਡਾ ਐ, ਮਤਲਬ ਜਾਦਾ ਗਰਮੀ ਨੀ ਐ।
ਨਈ ਗਰਮੀ ਨੀ ਐ। ਬਾਰਿਸ਼ ਹੁੰਂਦੀ ਪੀ ਏ ਬਾਰ ਬਾਰ ਬਾਰ ਬਾਰ।
ਹਾਂ। ਫੇਰ ਠੀਕ ਏ। ਕਿਉਂਕਿ ਕੀ ਏ, ਕਿ ਮੇਰੀ ਭਰਜਾਈ ਵੀ ਓਧਰ ਦੀ ਏ ਨਾ ਤਾਂ ਓ ਪਿੱਛੇ ਹੁਨ, ਪਿਛਲੇ ਮੀਨੇ ਈ ਆਈ ਨਾ ਰੈ ਕੇ, ਤੇ ਓ ਤੇ ਬਾਰ ਈ ਨੀ ਨਿਕਲ ਪਾਈ। ਓ ਕੈਂਦੀ ਇੰਨੀ ਗਰਮੀ, ਇੰਨੀ ਗਰਮੀ। ਕਿ ਓ ਜਿੰਨੀ ਦਿਨ ਦੀ ਗਈ ਏ ਨਾ। ਮੀਨੇ ਭਰ ਵੀ ਤੇ ਮਾਈਗਰੇੇਨ ਈ ਓਨੂੰ ਓਥੇ ਚੱਲਦਾ ਰੇਆ ਐ।
ਅੱਛਾ। ਹਾਂ, ਓਦਰ ਗਰਮੀ ਬੋਤ ਆਈ ਨਾ ਇਸ ਵਾਰ। ਗਰਮੀ ਬੋਤ ਤੇ ਨਾਂਦੇੜ ਪੇ ਸੀ ਬੋਤ, ਪਰ ਹੁਣ ਬਾਰਿਸ਼ ਨਾਲ ਥੋੜਾ ਠੀਕ ਹੋ ਗਆ ਵਾਤਾਵਰਨ।
ਹਾਂਜੀ। ਬਿਲਕੁਲ, ਐਕਚੁਲੀ ਬਰਸਾਤ ਤੇ ਹੋਣੀ ਚੀਦੀ, ਥੋੜਾ ਮੌਸਮ ਠੰਡਾ ਹੋ ਜਾਂਦਾ ਐ। ਹੈ ਕੀ ਨਈਂ ਕਿੰਨਾ ਗਰਮ ਹੈਗਾ ਐ ਤੇ ਫਿਰ ਇੰਨੀ ਗਰਮੀ ਨਾਲ ਤੇ ਨਈਂ ਚੱਲਦਾ ਐ ਨਾ ਮੌਸਮ, ਏ ਗੱਲ ਐ।
ਹੂੰ, ਗਰਮੀ ਨੇ ਇਤਨਾ ਪਰੇਸ਼ਾਨ
ਬੋਹਤ। ਮਤਲਬ ਗਰਮੀ ਇੰਨੀ ਐ ਕਿ ਘਰੇ ਆਓ ਤੇ ਡੀਹਾਈਡ੍ਰੇਸ਼ਨ ਇੰਨਾ ਹੋ ਜਾਂਦਾ ਐ। ਕਿ ਬੋਡੀ ਇਕਦਮ ਥੱਕ, ਥੱਕ ਜਾਂਦੀ ਐ ਐਵੇਂ ਲੱਗ
ਹਾਂਜੀ ਹਾਂਜੀ ਹਾਂਜੀ ਹਾਂਜੀ, ਹਾਂਜੀ-ਹਾਂਜੀ, ਹੂੰ, ਕੁਛ ਨਾ ਕੁੱਛ, ਕੁਛ ਨਾ
ਪਾਣੀ ਬਾਰ-ਬਾਰ ਪੀਂਦੇ ਰੋ, ਹੈ ਕਿ ਨਈਂ, ਸੇੲਤ ਦਾ ਧਿਆਨ ਰੱਖੋ, ਗੁਲੂਕੋਨ ਡੀ, ਹਾਂਜੀ। ਕਿਉਂਕਿ ਹੈਲਥ ਪੈਲੇ ਬੋਹਤ ਜ਼ਰੂਰੀ ਐ ਹੈਲਥ, ਤੇ ਕੋਈ ਪ੍ਰੋਬਲਮ ਨਈਂ ਹੋਣੀ ਚਾਈਦੀ ਹੈ
ਹਾਂਜੀ, ਤੁਆਡੀ ਤਬੀਅਤ ਠੀਕ ਰਏ ਸੀ ਤਾਂ ਈ ਬੰਦਾ ਕੁੱਛ ਕਰ ਸਕ ਸੀ, ਤਬੀਅਤ ਠੀਕ ਨਈਂ ਰੈ ਸੀ ਤੋ ਕੁੱਝ ਬੀ ਨੀ ਅੱਛਾ ਲੱਗਦਾ ਸ਼ਰੀਰ ਨੂੰ ਰੋਟੀ ਵੀ ਨੀ ਅੱਛੀ ਲੱਗਦੀ ਫਿਰ ਤਾ।
ਨਈਂ-ਨਈਂ ਰੋਟੀ ਕੁ ਤੁਸੀਂ ਖਿਚੜੀ ਵੀ ਖਾਓਗੇ ਤੇ ਵੀ ਨੀ ਅੱਛੀ ਲੱਗੇਗੀ ਤੁਆਨੂੰ।
ਹਾਂ ਤਬੀਅਤ ਠੀਕ ਨਾ ਹੋਵੇ ਨਾ ਫਿਰ ਕੁਛ ਦਿਲ ਨੀ ਕਰਦਾ।
ਓਈ-ਓਈ ਗੱਲ ਐ ਤੇ ਹੈਲਦੀ ਪੈਲੇ ਸਾਨੂੰ ਕੇਅਰ ਕਰਨੀ ਚਾਈਦੀ ਐ ਹੈਲਦੀ ਫੂਡ ਖਾਣਾ ਚਾਈਦਾ ਐ, ਹੈ ਕਿ ਨਈਂ? ਰੋਟੀ ਪਾਣੀ ਟਾਈਮ ਟੂ ਟਾਈਮ, ਫਰੂਟ ਖਾਣੇ ਚਾਈਦੇ ਨੇ।
ਬਰਾਬਰ, ਏਕਦਮ ਬਰਾਬਰ।
ਅੱਜ ਕੱਲ ਦੇ ਫਰੂਟਾਂ ਦੇ ਵੀ ਕਿੰਨੇ ਈ ਫੈਦ ਦੇ ਨੇ, ਕਿੰਨੇ ਹੁਨ ਤੇ ਕਿੰਨੇ ਫਰੂਟ ਆ ਗਏ, ਅੰਬ ਵੀ ਆ ਗਏ ਨੇ।
ਹੂੰ, ਪਰ ਪੈਲੇ ਆਰੋ ਪੈਲੇ ਆਲੋ ਟੇਸਟ ਨੀ ਰਿਆ ਫਰੂਟਾਂ ਦਾ ਵੀ ਹੁਣ, ਜੋ ਬੰਦੇ ਨੂੰ ਪੈਲੇ ਫਰੂਟ ਖਾਣੇ ਅ ਅੱਛੇ ਲੱਗਦੇ ਐ ਥੋੜਾ ਟੇਸਟ ਦਿਖਦਾ ਐ ਆ ਹੁਣ ਓ ਹੁੰਦਾ ਈ ਨਈਂ ਨੋਂ
ਹੁਨ ਤੇ ਸਾਰੇ ਕੈਮੀਕਲ ਹੈਗੇ ਨੇ ਤੇ ਓ ਫਰੂਟ ਫਿਰ ਅੱਛੇ ਵੀ ਨੀ ਲੱਗਦੇ ਨਾਂ।
ਹੂੰ-ਹੂੰ-ਹੂੰ-ਹੂੰ।
ਨਾਲੇ ਅੱਜਕੱਲ ਤੇ ਦੇਖੋ ਸ਼ੂਗਰ ਔਰ ਬੀਪੀ, ਏਹੋ ਜੀ ਤੇ ਬਿਮਾਰੀਆਂ ਸਬ ਨੂੰ ਹੀ ਲੱਗੀ ਹੋਈ ਏ ਨਾਈਨਟੀ ਪਰਸੈਂਟ ਲੋਕਾਂ ਨੂੰ ਲੱਗੀ ਹੋਈ ਦੁਨੀਆਂ ਤੇ।
ਹਾਂ-ਹਾਂ।
ਦਸ ਪਰਸੈਂਟ ਹੋਏਂਗੇ ਜੇੜੇ ਬਚ ਜਾਂਦੇ ਹੋਏਗੇ, ਹੈ ਕੀ ਨਈਂ, ਓ ਗੱਲ ਐ।
ਹੂੰ।
ਕਿਉਂਕਿ ਏ ਬੀਪੀ ਸ਼ੂਗਰ ਤੇ ਏਦਾਂ ਦਾ ਹੈਗਾ ਐ ਕਿ ਖਾ ਈ ਜਾਂਦਾ ਇਨਸਾਨ ਨੂੰ। ਖੋਖਲਾ ਕਰਨਾ ਸ਼ੁਰੂ ਕਰ ਦਿੰਦਾ ਏ, ਸ਼ਰੀਰ ਵਿੱਚ।
ਅੱਜ ਕੱਲ ਸਾਰੇਆਂ ਨੂੰ ਬੀ ਪੀ ਸ਼ੂਗਰ ਸਾਰੇਆਂ ਨੂੰ ਔਂਦਾ ਪਿਆ ਸ਼ੂਗਰ ਤੋਂ ਬੋਤ ਜਾਣੇਆਂ ਨੂੰ ਪਰ ਬੀਪੀ ਤਾਂ ਆਮ ਇਨਸਾਨ ਨੂੰ ਵੀ ਬੀਪੀ ਐ।
ਓਈ-ਓਈ ਤੇ ਓਸ ਤੋਂ ਅੱਛਾ ਐ ਕਿ ਲੋਕਾਂ ਨੇ ਐਕਸਰਸਾਈਜ਼ ਕਰਨੀ ਚਾਈਦੀ ਏ। ਜਿੰਮ ਨਈਂ ਜਾ ਸਕਦੇ ਤੇ ਅੱਜ ਕਲ ਤੇ ਗਵਰਮੈਂਟ ਨੇ ਇੰਨੇ ਓਪਨ ਜਿੰਮ ਬਣਾਏ ਹੋਏ ਨੇ ਹੈ ਕਿ ਨਈਂ, ਓਥੇ ਜਾ ਆਏ ਐਕਸਰਸਾਈਜ਼ ਕਰੇ ਆਏ, ਹਾਂਜੀ-ਹਾਂਜੀ। ਬਥੇਰੇ ਬਣਾਏ ਹੋਏ ਨੇ। ਤੇ ਲੋਕਾਂ ਨੂੰ ਓਥੇ ਜਾ ਕੇ ਕਰਨਾ ਚਾਈਦਾ ਐ ਐਕਸਰਸਾਈਜ਼ ਹੈ ਕਿ ਨਈਂ, ਏ ਗੱਲ ਐ ਨਾਲੇ ਫਿਟਨਸ ਓਥੇ ਧਿਆਨ ਰੱਖਣਾ ਚਾਈਦੈ ਆਪਣੇ, ਬੋਡੀ ਨੂੰ ਫਿਟ ਰੱਖੇ ਗੇ, ਤਾਂ ਹੀ ਲਾਈਫ ਅੱਛੀ ਰਹੇਗੀ, ਔਰ ਤੇਲ ਘੱਟ ਖਾਣਾ ਚਾਹੀਦਾ ਹੈ।
ਹਮ, ਤਲਾ ਤਲੀ ਤੇ ਬਿਲਕੁਲ ਨਹੀਂ ਕਰਨੀ ਚਾਹੀਦੀ।
ਲੇਕਿਨ ਮੈਂ ਤਾਂ ਇੰਨਾ ਦੇਖਿਆ ਹੈ, ਕਿ ਮਹਾਰਾਸ਼ਟਰਾ ਵਿੱਚ ਤੇ ਤਲਾ-ਤੁਲਾ ਹੀ ਖਾਂਦੇ ਨੇ। ਕਿਉਂਕਿ ਉੱਥੇ ਦੇ ਬਸ ਇੱਕ ਵੜਾ ਪੋ ਲੈਂਦੇ ਤੇ ਉਸਦੇ ਨਾਲ ਹੀ ਮਰਟਟੇ ਚਾਰ ਮਿਰਚੀਆਂ ਖਾ ਜਾਂਦੇ ਨੇ।
ਹਾਂ ਉਹ ਤਾਂ ਹੈ।
ਇੱਕ ਵੜਾ, ਹਾਂਜੀ ਔਰ ਇੰਨੀ ਮਤਲਬ ਇੰਨੀ ਤਿੱਖੀ ਮਿਰਚੀ, ਕਿ ਔਰ ਉਹ ਵੀ ਇਸ ਤਰ੍ਹਾਂ ਸੁੱਕ ਕਿ ਨੀ ਫਰਾਈ ਕੀਤੀ ਵੀ ਚਾਹੀਦੀ ਨਮਕ ਛਿੜਕੀ ਏ।
ਹਾਂਜੀ-ਹਾਂਜੀ, ਤੇਲ-ਤੇਲ ਨਾਲ ਤਲ ਵੀ ਹੁੰਦੀ ਉ ਮਰਚ।
ਹਾਂ ਓਓ ਏ ਤੇਲ ਦੇ ਵਿੱਚ ਛੱਡੀ ਹੋਈ ਤੇ ਬਸ ਉਸੇ ਤੇ ਨਮਕ ਪਾਇਆ ਹੋਇਆ ਕੜਕ-ਕੜਕ ਜੀ ਉਹ ਜਿ ਤੇ ਉਹ ਕਿੰਨਾ ਹ ਇਹ ਹੈਗਾ ਹੈ, ਹਾਨੀਕਾਰਕ ਹੈਗਾ ਹੈ ਹੈਲਥ ਵਾਸਤੇ।
ਪਰ ਟੇਸਟ ਬਹੁਤ ਲੱਗਦੀ ਉਹ ਮੈਂ ਵੀ ਖਾਦੀ ਦੀ ਹੈ ਇੱਕ ਵਾਰ, ਬਹੁਤ ਟੇਸਟੀ ਲੱਗਦੀ।
ਅੱਛਾ ਨਹੀਂ ਨਹੀਂ ਕਦੀ ਕਬਾਰ ਖਾਦੀ ਤੇ ਠੀਕ ਹੈ, ਲੇਕਿਨ ਕਈ ਤੇ ਰੋਜ਼ ਰੋਜ਼ ਦੇ ਕੰਮ ਕਾਰ ਵਾਲੇ ਹੁੰਦੇ ਨੇ, ਡੱਬਾ ਲੈ ਕੇ ਜਾਂਦੇ ਨੇ। ਇੱਕ-ਇੱਕ ਵੜਾ ਪਾਓ ਖਾਦਾ, ਦੋ ਦੋ ਵੜਾ ਪਾਓ ਖਾਦਾ ਜੀ ਮਿਰਚੀ ਖਾਲੀ ਨਾਲ, ਤੇ ਸਰ ਗਿਆ ਕੰਮ। ਹੈ ਕੇ ਨੀ।
ਉਹ ਵੀ ਗ
ਉਹ ਹੋ ਜਾਂਦਾ ਹੈ ਉਹਨਾਂ ਲਈ ਹੈਲਥ ਇਸ਼ੂਜ਼ ਜ਼ਿਆਦਾ ਹੋਏਗੇ, ਅਗਰ ਉਹ ਰੇਰ ਗੁਲਰ ਬੇਸਿਸ ਉਤੇ ਉਹਨੂੰ ਖਾਏ ਗੇ ਤੇ। ਅਗਰ ਉਹ ਟਾਈਮ ਟੂ ਟਾਈਮ ਖਾਏਗੇ, ਥੋੜਾ ਕੱਟ ਤੇ ਕਦੀ ਖਾ ਲਿਆ, ਕਦੀ ਬੋਹੋਤ ਜਿਆਦਾ ਲੋੜ ਹੈ ਤੇ ਫਿਰ ਠੀਕ ਹੈ।
ਏ ਗੱਲ ਹੈ।
ਹਮ।
ਲੇਕਿਨ ਅਜਦੀ ਮਹਿੰਗਾਈ ਵਿੱਚ ਬੰਦਾ ਕਰੇ ਵੀ ਕੀ। ਕਿਉਂਕਿ ਵੜਾ ਪਾਓ ਈ ਸਸਤਾ ਮਿਲਦਾ ਹੈ।
ਹਾਂ ਵੜਾ ਪਾਓ ਮਿਲ ਜਾਂਦਾ ਦਸ ਪੰਦਰਾਂ ਰੁਪਏ ਦਾ। ਮੈਂ ਖਾ ਲੈਂਦਾ ਏ। ਪਰ ਤੁਸਾਨੂੰ ਠੇਸਾ ਪਤਾ ਹੈ ਕਿ ਮਹਾਰਾਸ਼ਟਰ ਦਾ ਠੇਸਾ?
ਹਾਂਜੀ-ਹਾਂਜੀ ਠੇਚਾ ਪਤਾ ਹੈ। ਬੜਾ ਵਧੀਆ ਬਣਦਾ ਉਹ ਮੂੰਫਲੀ ਪੁਨਕੇ ਨਾ ਲਸਣ ਪੁਨ ਕੇ ਨਾਲੀ ਜੀਰਾ, ਹਰੀ ਮਿਰਚ ਭੁੰਨ ਕੇ, ਫਿਰ ਬਾਅਦ ਚੋਂ ਇੱਕ ਕ ਮਤਲਬ ਇੱਕ ਚਮਚਾ ਤੇਲ ਪਾ ਕੇ ਤਵੇ ਦੇ ਉਤੇ ਉਹਹੀ ਸਭ ਭੁੰਣ ਕੇ, ਫਿਰ ਬਸ ਮਿਕ ਸੀ ਚ ਦਰਦਰਾ ਪੀ-ਪੀਸ ਲੋ ਏ ਕੁੱਟ ਲੋ ਕੁੰਡੀ ਠੰਡੇ ਚ। ਐਕਚੁਲੀ ਮਰਡੀ ਜਿਹੜੀ ਹੈ ਰੋਟੀ ਖਾਂਦੇ ਨਾ, ਉਹਨਾਂ ਦਾ ਤੇਲ ਹੁੰਦਾ ਹੀ ਨੀ ਹੈ। ਖਾਣੇ ਚ ਔਰ ਉਹ ਤਿੰਨ ਚਾਰ ਸਬਜ਼ੀਆਂ ਖਾਂਦੇ ਤੇ, ਇੱਕ ਦਾਲ ਪਤਲੀ ਪਾਣੀ ਵਰਗੀ। ਜਿਹੜੀ ਕਿ ਮਤਲਬ ਸ਼ਰੀਰ ਤੇ ਨਾ ਕੋਈ ਨੁਕਸਾਨ ਨੀ ਏ ਖਾਣੇ ਦਾ ਲੇਕਿਨ। ਲੇਕਿਨ ਉਸਦੇ ਵੀ ਟੇਸਟ ਇੰਨਾ ਨੀ ਹੁੰਦਾ ਜਿੰਨਾ ਆਪਾਂ ਤੇਲ ਪਿਆਜ ਟਮਾਟਰ ਏ ਸਭ ਪਾਂਦੇ ਨਾ ਉਸਦਾ ਐਵੇਂ ਏ।
ਅੱਛੀ ਲੱਗਦੀ ਹੈ ਪਰ ਆਪਣੇ ਨੂੰ ਉਹਨਾਂ ਦੀ ਅੱਛੀ ਲੱਗਦੀ ਏ ਲਾਈਫ ਲਾਈ।
ਹਾਂ ਉਹੀ ਹੇ ਕਿਉਂਕਿ ਅਸੀਂ ਤੇ ਪੰਜਾਬੀ ਫੈਮਿਲੀ ਤੇ ਤਾਂ ਉਹੀ ਸਵੇਰ ਤੋਂ ਈ ਪਰਾਂਠੇ ਸ਼ੁਰੂ ਹੋ ਜਾਂਦੇ ਨੇ ਜੀ।
ਹਾਂ, ਸਵੇਰੇ-ਸਵੇਰੇ ਉੱਠ ਕੇ ਪਹਿਲੇ ਫੁੱਲਦੇ ਪਰਾਂਠੇ ਬਣਾਓ, ਨੀ ਤਾਂ ਆਲੂ ਦੇ ਪਰਾਂਠੇ ਬਣਾਓ, ਮੂਲੀ ਦੇ
ਹਾਂਜੀ, ਪਹਿਲੇ ਤੇ ਕਿੰਨੇ-ਕਿੰਨੇ ਪਰਾਂਠੇ ਬਣਦੇ ਸੀ ਜਦ ਪਰਿਵਾਰ ਜੁੜੇ ਹੁੰਦੇ ਸੀ ਇੱਕ-ਦੂਸਰੇ ਨਾਲ।
ਹੂੰ
ਐ ਕੇ ਨਈ, ਜੁਆਇੰਟ ਫੈਮਲੀ ਵਿੱਚ।
ਹੋਰ 'ਤੇ ਉਈ ਹੈ ਕਿ ਹੁਣ 'ਤੇ ਅੱਜ-ਕੱਲ ਇਹ ਸਭ ਚੀਜ਼ਾਂ ਦਿਸਦੀਆਂ ਨੀ ਔਰ ਨਾਲੇ ਅੱਜ-ਕੱਲ੍ਹ 'ਤੇ ਦੋ ਪਰਾਂਠੇ ਤੋਂ ਜ਼ਿਆਦਾ ਪਰਾਂਠੇ ਖਾਧੇ ਵੀ ਨੀ ਜਾਂਦੇ ਨੇ।
ਨੀ ਜਾਂਦੀ ਨੀ।
ਔਰ ਉਹ ਵੀ ਖਾ ਲੈ ਨਾ ਮਨ ਐਵੇਂ, ਪਾਰਾ-ਪਾਰਾ ਲੱਗਦਾ ਕਿਉਂਕਿ ਪਹਿਲੇ ਏ ਸ ਚੀਜ਼ਾਂ, ਨਈ ਲੱਗਦੀਆਂ ਸੀ।
ਹੂੰ-ਹੂੰ ਪਹਿਲੇ ਤਾਕਤ ਬੋਤ ਆਈ ਨਾ ਲੋਕਾਂ 'ਚ ਉਤੀ ਚਾਰ, ਪੰਜ-ਪੰਜ ਪਰਾਂਠੇ ਖਾ ਵੀ ਲੈਂਦੇ ਐ, ਹੁਣ ਅੱਜ-ਕੱਲ੍ਹ ਦੇ ਲੋਕ ਤਾਕਤ ਇਨ ਲੋਗੋਂ ਕਿ ਸਬਜ਼ੀਆਂ 'ਚ ਈ ਦਿਸ ਤਸ ਜੇੜਾ ਸਬਜ਼ੀਆਂ ਚੋਂ, ਫਰੂਟਾਂ ਚੋਂ, ਮਿਲਦਾ ਆ ਆਪਣੇ ਨੂੰ ਉਹ ਹੈ ਈ ਨੀ ਗਾ।
ਉਹ 'ਤੇ ਹੈ ਈ ਹੈ।
ਹਾਂ।
ਨਾਲੇ ਕਦੀ-ਕਦੀ ਕੀ ਹੁੰਦਾ ਨਾ ਇਹ ਗੱਲ ਵੀ ਹੈ। ਕਿ, ਤੁਸੀਂ ਦੇਖੋਗੇ ਕਿ ਅਹ ਜਿੱਦਾਂ ਕਿ ਰੋਟੀਆਂ ਨਾ, ਹੁਣ ਖਾਧੀ ਨੀ ਜਾਂਦੀ ਏ ਲੇਕਿਨ ਪੰਜਾਬ ਸਾਈਡ 'ਚ ਹਲੇੇ ਵੀ ਰੋਟੀ ਖਾਧੀ ਜਾਂਦੀ ਐ।
ਪੰਜਾਬ ਸਾਈਡ ਦਾ ਪਾਣੀ ਅੱਛਾ ਵੇ ਨਾ।
ਹਾਂਜੀ, ਲੇਕਿਨ ਉੱਥੇ ਉੱਥੇ, ਲੇਕਿਨ ਲੋਕੀ ਸਵੇਰੇ ਉੱਠ ਕੇ ਜਿਹੜੀ ਰੋਟੀ ਖਾ ਲਿੱਤੀ, ਨਾਸ਼ਤਾ ਕਰ ਲਿਆ ਦੁਪੈਰੇ ਖਾ ਲਿਆ ਔਰ ਫੇਰ ਖੇਤਾਂ 'ਚ ਲਾਗੇ ਖੁੱਲੀ ਹਵਾ 'ਚ ਤੇ ਉਹ ਫਰੈਸ਼ ਏਅਰ ਵੀ 'ਤੇ ਆਂਦੀ ਏ ਹੁਣ ਦੇ ਲੋਕੀ 'ਤੇ ਘਰ ਈ ਬੈਠੇ ਰਹਿੰਦੇ ਨੇ। ਤੇ ਕੀ ਫਰੈਸ਼ ਏਅਰ ਆਏਗੀ, ਤੇ ਕੀ ਘਰ ਦੇ ਛੋਟੇ-ਮੋਟੇ ਕੰਮ ਕੀਤੇ, ਸਟੈਪ ਬਾਏ ਸਟੈਪ ਚੱਲੇ ਨੇ, ਤੇ ਉਹ ਵਾ ਕੰ ਥੋੜੀ ਨਾ ਐ, ਉਹ ਜਿਹੜੇ ਖੇਤਾਂ 'ਚ ਕੰਮ ਹੁੰਦਾ ਐ, ਉਹ ਤੇ ਅਸਲ ਵੋਕ ਹੈਗੀ ਐ।
ਹਾਂ-ਹਾਂ, ਕੰਮ ਵੀ ਉਈ ਅਸਲ ਜਹੜਾ ਮਿੱਟੀ ਚੁੱਕੋ, ਖੱਡੇ ਕਰੋ, ਇਹ ਕਰੋ, ਉਹ ਕਰੋ, ਉਸ ਨਾਲ ਈ ਥੋੜਾ ਤਬੀਅਤ ਵੀ ਠੀਕ ਰਹਿੰਦੀ ਏ ਥੋੜੀ ਸੀ, ਭਾਰ ਵੀ ਚੁੱਕਣਾ ਚਾਈਦਾ ਬੰ, ਹੂੰ।
ਹੁਦੇ ਲੋਕੀ ਤੇ ਪਾਰ ਚੁੱਕ ਕੇ ਵੀ ਖੁਸ਼ ਨੀ ਦੇਖੋ, ਔ ਔਨਲਾਈਨ ਈ ਸਭ ਕੁਛ ਆ ਜਾਂਦਾ ਐ। ਰਾਸ਼ਨ ਵੀ ਔਨਲਾਈਨ ਆ ਜਾਂਦਾ ਐ। ਲੋਕੀ ਦਸ-ਦਸ ਹਜ਼ਾਰ ਦਾ, ਪੰਜ-ਪੰਜ ਹਜ਼ਾਰ ਦਾ, ਮ੍ਹੀਨੇ ਦਾ ਰਾਸ਼ਨ ਓਨਲਾਈਨ ਮੰਗਵਾ ਲੈਂਦੇ। ਉਹ ਬਸ, ਘਰ ਤੱਕ ਆ ਕੇ ਡਿਲੀਵਰ ਕਰ ਦਿੰਦਾ ਐ। ਹੈ ਕਿ ਨਈ, ਏ ਲੋ ਕਾਂ ਦੀ ਤਾਂ, ਕੋਈ ਇਸਦੇ ਵਿੱਚ ਸੇਵਾ ਹੈ ਈ ਨੀ ਨਾ ਉਹਨਾਂ ਦੀ ਬੋਡੀ ਨੂੰ ਉਹ ਥਕ ਕਾਦੇ ਨੇ ਨਾ ਬੋਡੀ ਨੂੰ ਇਹ ਦਿੰਦੇ ਨੇ, ਬਸ ਰੇਸ ਟੀ ਰੈਸਟ ਮਿਲ ਰੀ ਏ, ਬੋਡੀ ਨੂੰ ਇੱ
ਸੱਚੀ ਗੱਲ ਏ ਵੇ, ਲੋਕਾਂ ਨੂੰ ਚੱਲਣਾ ਬੋਲਣਾ ਅੱਜ-ਕੱਲ ਹਾਂ, ਚੱਲਣਾ, ਚੱਲਣਾ ਬੋਲ ਤ ਚੱਲ, ਮੈਂ ਨੀ ਚੱਲ ਸਕਦਾ ਮੇਰੇ ਪੈਰ ਦੁਖਦੇ, ਮੇਰੇ ਗੋਡੇ ਦੁਖਦੇ। ਅਰੇ ਦੁਖਦੇ ਤਾਂ ਸਭ ਕੁਝ ਏ, ਪਰ ਚੱਲਣਾ ਬਹੁਤ ਜ਼ਰੂਰੀ ਏ ਸਰੀਰ ਵਾਸਤੇ।
ਜ਼ਰੂਰੀ ਏ, ਬਹੁਤ ਜ਼ਰੂਰੀ, ਦੇਖੋ, ਅੱਜ-ਕੱਲ ਤੇ ਕਿੰਨੀਆਂ ਮਸ਼ੀਨਾਂ ਆ ਗਈਆਂ ਰੋ ਟੀ ਬਣਾਣ ਨੂੰ, ਸਬਜ਼ੀ ਬਣਾਣ ਨੂੰ, ਹਰ ਚੀਜ਼ ਵੈਸ 'ਤੇ ਅਹ ਇਹ ਆ ਗੀ ਮਸ਼ੀਨਾਂ ਤੇਈ, ਇਨਸਾਨ ਦਾ ਕੰਮ ਈ ਕੀ ਰਹਿ ਗਿਆ, ਭਾਂਡੇ ਧੋਣ ਵਾਸਤੇ ਤੇ ਮਸ਼ੀਨ ਆ ਗਈ, ਕੱਪੜੇ ਧੋਣ ਵਾਸਤੇ ਆ ਗਈ, ਰੋਟੀ ਬਣਾਣ ਵਾਸ ਤੇ ਵੀ ਆ ਗਈ, ਕਿ ਰੋਟੀ ਸਿੱਧਾ ਪੇੜਾ ਬਸ ਰੱਖਦੋ ਤੁਸੀਂ ਉਹਨੂੰ ਬਸ ਐਵੇਂ ਕਰ ਦੋ ਆਪਣੇ ਆਪ ਹੀ ਬਣ ਕੇ ਫੁਲਕੇ ਬਣ ਕੇ ਬਾਹਰ ਨੀ
ਹਾਂਜੀ ਹਾਂਜੀ ਹਾਂਜੀ ਹਾਂਜੀ ਇਹ ਗੱਲ ਏ
ਤੇ ਉਹੀ ਹੈ ਇਹ ਹੈਗਾ ਹੈ, ਲੋਕਾਂ ਨੂੰ ਨਾ ਅੱਜ ਕੱਲ ਕਮ ਦੀ ਸਮਝ ਨਹੀ ਹੈ
ਨਹੀਂ ਸੱਚੀ ਗੱਲ ਏ, ਹੁਣ ਕੰਮ ਹੈ ਹੀ ਨਿਗਾ ਸਾਰੇ ਅੱਜ ਕੱਲ ਕਹਿੰਦੇ ਬਸ ਦੋ ਮਿੰਟਾਂ ਦਾ ਕੰਮ ਹੋਵੇ ਤੇ ਮੈਂ ਬੈਠਾ ਤੇ ਮੈਂ
ਹਮ ਓਹੀ ਹੀ ਉਓਹੀ ਉਓਹੀ ਗੱਲ ਹੈ ਠੀਕ ਹੈ ਚਲੋ ਚੰਗਾ ਵਧੀਆ ਹੈ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਏ ਹੈ ਕੀ ਨੀ, ਚਲੋ ਸਤ ਸ੍ਰੀ ਅਕਾਲ ਦੀਦੀ ਓਕੇ
ਸਤਿ ਸ੍ਰੀ ਅਕਾਲ ਜੀ
ਹਾਂਜੀ